ਹੈਲੋ! ਅਛਾ, ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ! ਅੱਜ ਫਿਰ ਕਿਸ ਤਰ੍ਹਾਂ ਫੋਨ ਕੀਤਾ?
ਬਸ ਜੀ, ਵੈਸੇ ਬੈਠੇ ਸੀ। ਮੈਂ ਕਿਹਾ ਯਾਦ ਕਰ ਲਈਏ।
ਹਾਂ, ਚਲੋ ਵਧੀਆ ਕੀਤਾ। ਮੈਂ ਤੁਹਾਨੂੰ ਕਰਨਾ ਹੀ ਸੀਗਾ। ਤੁਹਾਡਾ ਆ ਗਿਆ ਠੀਕ ਹੋ ਗਿਆ। ਮੈਂ- ਹਾਂ, ਮੈਂ ਨਾ ਘਰ। ਸਤਿਆਨਾਰਾਇਣ ਦੀ ਪੂਜਾ ਕਰਾਣੀ ਸੀਗੀ। ਹਾਂ, ਤੇ ਮੈਂ ਕਿਹਾ ਫੇਰ ਤੁਹਾਨੂੰ ਵੀ ਇਨਵੀਟੇਸ਼ਨ ਦੇ ਦਾ।
ਇਹ ਠੀਕ ਹੈ, ਠੀਕ ਹੈ ਜੀ, ਹ- ਹ।
ਸ਼ਾਮ ਦੇ ਟਾਈਮ ਕਰਾਉਣੇ ਹੈ। ਪੰਜ ਤੋਂ ਛੇ ਦਾ ਟਾਈਮ ਹੈਗਾ।
ਅੱਛਾ -ਅੱਛਾ।
ਦੁਵਾਰ। ਠੀਕ, ਮੈਂ ਹਾ। ਹੋਰ ਤੁਸੀਂ ਸੁਣਾਓ? ਹਾਂ -ਹਾਂਜੀ। ਖੁਸ਼ੀ ਨਾਲ ਹੀ ਸੁੱਖਿਆ ਹੋਇਆ ਸੀਗਾ ਜਿਸ ਤਰ੍ਹਾਂ ਚਲੋ ਸਭ ਠੀਕ ਠਾਕ ਕੰਮ ਹੋ ਜਾਏਗਾ ਤੇ। ਕਰਾਵਾਂਗੀ ਘਰ, ਬਸ ਹਾਂ ਤੇ ਚਲੋ ਸਭ ਕੰਮ ਠੀਕ- ਠਾਕ ਭਗਵਾਨ। ਦੀ ਦਆ ਨਾਲ ਹੁੰਦੇ ਪਏਵੇ ਠੀਕ ਹੈ, ਚਲੋ ਕਰਾ ਲਈਏ।
ਯਾਦ ਕਰਨਾ ਚਾਹੀਦਾ ਰੱਬ ਨੂੰ ਵੀ। ਹ -ਹ -ਹ, ਅਸੀਂ ਵੀ ਕਰਵਾਉਦੇ ਰ ਸੁਖਮਨੀ ਸਾਹਿਬ ਦਾ ਪਾਠ ਮੈਂ ਵੀ ਸੋਚ ਰਹੀ ਸੀ। ਮੈਂ ਕਿਹਾ ਕਰਵਾਵਾਂਗੀ ਘਰ ਜਾ ਕੇ ਹੁਣ। ਹੁਣ ਕੁੱਝ ਵੈਸੇ ਦਸ ਦਿਨ ਤੋਂ ਇੱਧਰ ਆਈ ਹੋਈ ਆ। ਤੇ ਪਹਿਲੇ ਸਾਫ਼- ਸਫ਼ਾਈ ਕਰਕੇ ਜਾ ਕੇ ਸਾਰਾ ਫਿਰ।
ਅੱਛਾ ਹਾਂ।
ਹਾਂ, ਬਸ ਫੇਰ। ਚਲੋ ਵਧੀਆ ਹੋਰ ਰਿਲੇਟਿਵਸ ਬੁਲਾਏ ਨੇ ਕਿ ਵੈਸੇ ਹੀ ਘਰ ਘਰਦੇ।
ਅਹ ਰਿਸ਼ਤੇਦਾਰ ਵੀ ਕਹੇ ਵਏ ਉਹਨਾਂ ਨੇ ਵੀ ਆਉਣਾ ਨੇਬਰ। ਹੋ ਗਿਆ ਉਹਨਾਂ ਚੋਂ ਆਏਂਗੇ ਹਾਂ ਤੇ ਫਿਰ ਇੱਕ ਵਾਰ ਥੋੜਾ। ਹੋ ਉਹ ਰੋਣਾ ਇਕੱਲੇ ਵੀ ਮਜ਼ਾ ਨੀ ਆਉਂਦਾ ਥੋੜ੍ਹੇ ਛਣੇ ਢੋਲਕੇ। ਜਾਂ ਕੋਈ ਬਜਾਏ ਰੌਣਕ ਵੀ ਤਾਂ ਹੀ ਲੱਗਦੀ ਹੈ ਪਤਾ ਚੱਲਦਾ।
ਇਹ ਤੇ ਹੈ ਹੀ!
ਹਾਂ ਕੱਲੇ ਵੀ ਫੇਿਰ ਤੇ ਕਰਲਓ। ਹੋਰ ਮੰਮੀ ਪਾਪਾ ਠੀਕ ਹੈ ਤੁਹਾਡੇ ਆਏ ਓਥੇ ਪੇਖੇਿਆ।
ਹਾਂਜੀ ਠੀਕ ਨੇ ਜੀ ਵਧੀਆ ਬ੍ਰਦਰ ਬਾਹਰ ਆਉਦਾ ਉਹਦੇ ਨਾਲ ਗੱਲ ਹੋ ਜਾਂਦੀ। ਬਸ ਉਹਦੇ ਨਾਲ ਹੀ ਥੋੜ੍ਹੀ ਦੇਰ ਪਹਿਲੇ ਹੁਣੇ ਗੱਲ ਕਰ ਰਹੀ ਸੀ।
ਅੱਛਾ ਕਿਹੜੀ ਜਗ੍ਹਾ ਹੁੰਦਾ ਬ੍ਰਦਰ ਤੁਹਾਡਾ।
ਉਹ ਯੂਕੇ।
ਅੱਛਾ ਇੰਗਲੈਂਡ।
ਹਾਂਜੀ ਹਾਂਜੀ।
ਕਿੰਨਾ ਸਾਲੋਗੇ ਗਏ।
ਉਹਨਾਂ ਨੂੰ ਤਿੰਨ ਸਾਲ ਹੋ ਗਏ ਚੌਥਾ ਲੱਗ ਗਿਆ।
ਅੱਛਾ ਕਾਫ਼ੀ ਬੰਦੇ ਬਾਹਰ ਜਾਂਦੇ ਵ ਵੈਸੇ ਮੈਂ ਦੇਖ।
ਬਹੁਤ ਪੰਜਾਬ ਵਿਚ ਤੇ ਬਹੁਤ ਕਰੇਜ ਹੈ ਬਾਹਰ ਦਾ।
ਹਾਂ ਮੇਰੀ ਜਠਾਣੀ ਦੀ ਕੁੜੀ ਵੀ ਗਈ ਹੋਈ ਹੈ ਨਾ ਉਹ ਜਰਮਨੀ ਗਈ ਹੋਈ ਹੈ।
ਅੱਛਾ-ਅੱਛਾ। ਬਸ ਬੱਚੇ ਅੱਜ ਕੱਲ ਬਾਹਰ ਨੂੰ ਜਿਆਦਾ ਪ੍ਰੋਵਾਈਡ ਕਰਦੇ ਬਾਹਰ ਹੀ ਜਾਣਾ ਬਸ। ਹੋਰ ਕਿਧਰੇ ਮੇਰੀ ਬੇਟੀ ਖੁਦ ਕਹਿੰਦੀ ਸੀ। ਬੇਟੀ ਕਹਿੰਦੀ ਆ ਕਹਿੰਦੀ ਹੈ ਗ੍ਰੈਜੂਏਸ਼ਨ ਕਰਕੇ ਮਾਸਟਰਸ ਲਈ। ਜਾਊਂਗੀ।
ਚਲੋ ਬੱਚੇ ਦਾ ਅਗਰ ਦਿਲ ਹੈ ਤੇ ਹਨਾ।
ਹਾਂਜੀ ਹਾਂ ਬੱਚੇ ਨੂੰ ਹੀ ਪੁੱਛਦੇ ਆ ਬਈ ਤੁਸੀਂ ਕੀ ਕਰਨਾ। ਅੱਗੇ ਤੁਸੀਂ ਦੇਖੋ ਹੁਨ ਸਾਡਾ ਟਾਈਮ ਤੇ ਗਿਆ ਤੁਹਾਡੇ ਟਾਈਮ। ਤੁਸੀਂ ਜੋ ਕਰਨਾ ਜਿਵੇਂ।
ਹਮ ਕੁੜੀ ਨੇ ਗ੍ਰੈਜੂਏਸ਼ਨ ਕਰਦੀ ਪਈ ਹੈ ਕਿ ਕਰ ਲਿੱਤੀ ਏ।
ਬਸ ਇਹਦਾ ਲ ਲਾਸਟ ਸਮੈਟਰ ਰਹਿ ਗਿਆ ਫਾਈਨਲ। ਬੀ ਏ ਦਾ ਹਾਂਜੀ ਬੀਕੋਮ ਬੀ।
ਹਾਂ ਲਾਸਟ ਈਅਰ ਹੀ ਅੱਛਾ ਬੇਟਾ ਤੇ ਹਲੇ ਪਲੱਸ ਟੂ ਚ ਕਹਿ ਰਹੇ ਹੋ ਨਾ। ਛੋਟਾ ਹਾਂ-ਹਾਂ ਕਿ ਲਿੱਤਾ ਓਹਨੇ।
ਉਹਦੇ ਕੋਲ ਆਰਟਸ ਆ।
ਅੱਛਾ ਅੱਜ ਕੱਲ ਆਰਟਸ ਦਾ ਵੀ ਕਹਿੰਦੇ ਬੜਾ ਹੈਗਾ ਕੰਪਿਊਟਰ ਦਾ ਬੜਾ ਇਹਦੇ ਚ ਹੈਗਾ ਕਹਿੰਦੇ।
ਆਰਟਸ ਵਿਚ ਇਹ ਹੋ ਜਾਂਦਾ ਨਾ ਬੱਚੇ ਨੂੰ ਚੁਆਇਸ ਬੜੀਆਂ ਨੇ ਆਰਟਸ ਵਿੱਚ।
ਹਾਂ।
ਆਰਟਸ ਵਿੱਚ ਚੁਆਇਸ ਬਹੁਤ। ਹੋ ਜਾਂਦੀ ਹੈ ਬੱਚੇ ਨੇ ਜੇ ਇੰਜੀਨੀਅਰਿੰਗ ਲਾਈਨ ਵਿਚ ਜਾਣਾ ਆਰਟਸ ਤੋਂ ਬਾਅਦ ਬੀਟੈਕ ਕਰ ਲੇ ਬੰਦਾ।
ਹਮ-ਹਮ ਅਕਸਰ ਜਰੂਰੀ ਨਹੀਂ ਕਿ ਨੋਨ ਮੈਡੀਕਲ ਲਓ ਫਿਰ ਪਹਿਲੇ।
ਨੋਨ ਮੈਡੀਕਲ ਵਿਚ ਤੇ ਨੋਨ ਮੈਡੀਕਲ ਵੀ ਬੱਚੇ ਲੈਂਦੇ ਨੇ ਉਹਦੇ। ਏ ਆਈ ਅੱਜ ਕੱਲ੍ਹ ਨਵਾਂ ਆ ਗਿਆ ਜ਼ਿਆਦਾਤਰ ਬੱਚੇ ਏ ਆਈ ਕਰ ਰਹੇ ਆ ਅੱਜ।
ਹਾਂ ਮੇਰੀ ਕੁੜੀ ਨੇ ਵੀ ਨੋਨ ਮੈਡੀਕਲ ਲਿੱਤਾ ਨਾ ਏ ਆਈ ਲਿੱਤਾ ਨਾਲ। ਪਲੱਸ ਵੰਨ ਚ ਹੋਈਓ ਪਲੱਸ ਵੰਨ ਚ ਹੋਈਓ ਤੇ। ਹਾਂ-ਹਾਂ ਹੈ। ਤੇ ਮਤਲਬ ਨੰਬਰ ਵੀ ਇਹਦੇ ਅੱਛੇ ਆਉਂਦੇ ਆਈ ਸੀ ਐਸ ਬੋਰਡ ਦੀ ਇਹਨੇ ਟੈਂਥ ਕੀਤੀ ਹੋਈ ਹੈ ਨਾਏਂਟੀ ਫਾਈਵ ਪਲੱਸ ਨੰ। ਨੰਬਰ ਆਏ ਤੇ ਹਾਂ ਫਿਰ ਤੈਨੂੰ ਕਿਹਾ ਸੀ ਨ। ਕਿ ਅੱਗੇ ਤੁਹਾਨੂੰ ਪਤਾ ਬੱਚਿਆਂ ਦਾ ਜੂ-ਜੂ ਵੱਡੇ ਹੁੰਦੇ ਫਿਰ ਅਲੱਗ ਹੀ ਹਿਸਾਬ ਹੁੰਦਾ ਜਾਂਦਾ।
ਹਾਂ ਬੱਚੇ ਅੱਜ ਕੱਲ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਸੀਂ ਕੀ। ਕਰਨਾ ਅੱਗੇ ਤੇ ਹ-ਹ ਉਹ ਬਸ ਦੱਸਦੇ ਨੇ ਸਾਨੂੰ ਵੀ। ਕਿ ਇਹ ਲੈਣਾ।
ਹਾਂ ਇਹ ਤੇ ਹੈਗਾ। ਹਾਂਜੀ ਹਿੰਦੂ ਗਰਲਸ ਤੋਂ ਹੀ ਗ੍ਰੈਜੂਏਸ਼ਨ ਮੈਂ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ। ਮਤਲਬ ਪੋਸਟ ਗ੍ਰੈਜੂਏਸ਼ਨ ਅ-ਅ। ਪ੍ਰਾਈਵੇਟ ਕੀਤੀ ਹੋਈ ਹੈ ਰੈਗੂਲਰ ਨਹੀਂ ਨਾ। ਹਿੰਦੂ ਗਰ੍ਲ੍ਸ ਕਾਲਜ ਚ ਪੋਸਟ ਗ੍ਰੈਜੂਏਸ਼ਨ ਦਾ ਸੀ ਨ ਉਹ ਸਾਡੇ ਟਾਈਮ। ਉੱਥੇ ਹੀ ਯਮੁਾਨਗਰ।
ਨਹੀਂ ਸੀ ਹਾਂਜੀ ਹਾਂ।
ਤੇ ਤੁਹਾਡਾ ਘਰ ਵੀ ਇੱਥੇ ਹੀ ਹੁੰਦਾ ਹੋਣਾ ਮਤਲਬ। ਤੁਹਾਡਾ ਪੇਕੇ ਇੱਥੇ ਵੇ ਮਤਲਬ ਇੱਥੇ ਹੀ ਰਹਿੰਦੇ ਹੋਵੋਗੇ ਨਾ ਸ਼ੁਰੂ ਤੋਂ ਹੀ ਜਿੱਥੇ ਗੀਤ ਦੇ ਘਰ ਦੇ ਆਸ ਪਾਸ ਹੀ।
ਅਸੀਂ ਇੱਥੇ ਨਾਈਨਟੀ ਸੈਵਨ ਵਿੱਚ ਆਏ ਸੀ ਛਛਰੋਲੀ ਹੁੰਦੇ। ਹੁੰਦੇ ਸੀ ਅਸੀਂ ਪਹਿਲਾਂ ਜਨਮ ਤੇ ਮੇਰਾ ਛਛਰੋਲੀ ਦਾ।
ਹਾਂਜੀ ਫੇਰ ਇੱਧਰ ਅਸੀਂ। ਆਪਣਾ ਘਰ ਲਿਆ ਸੀ ਨਾਈਨਟੀ ਸੈਵਨ ਵਿੱਚ ਫਿਰ ਅਸੀਂ ਇੱਧਰ ਆ ਗਏ ਸੀ ਜਗਾਧਰੀ।
ਇੱਥੇ ਹੀ ਹਾਂ। ਫਿਰ ਸਕੂਲਿੰਗ ਤਾਂ ਤੁਹਾਡੀ ਉੱਥੇ ਹੀ ਹੋਈ ਹੋਣੀ ਹੈ ਨਾ ਚਚਰੋਲੀ ਚ ਹੀ
ਹਾਂਜੀ-ਹਾਂਜੀ ਫਿਫਥ ਤੱਕ ਫਿਰ ਮੈਂ ਹਿੰਦੂ ਗਰਲਸ ਸਕੂਲ ਵਿੱਚ
ਅੱਛਾ,
ਸਾਹਮਣੇ ਫੇਰ ਹਿੰਦੂ ਗਰਲਸ ਕਾਲਜ ਵਿੱਚ
ਹਾਂ ਨਾਲ ਦੀ ਨਾਲ ਉਹ ਤੇ ਹੈਗੀ ਆ
ਫੇਰ ਨੇੜੇ ਸੀ ਚਲੋ ਦੋਨੋ ਹੀ ਸਕੂਲ ਸਾਡਾ ਬੈਕ ਸਾਈਡ ਤੇ ਪੈ ਜਾਂਦਾ ਘਰ ਦੇ ਹਾਂ ਤੇ ਕਾਲਜ ਸਾਹਮਣੇ ਜ਼ਿਆਦਾ ਦੂਰ ਜਾਣ ਦੀ ਲੋੜ ਹੀ ਨੀ
ਲੋ ਹਾਂ ਨਜ਼ਦੀਕ ਹੀ ਰਿਹਾ ਕੰਮ
ਹਾਂਜੀ
ਵਧੀਆ ਤੇ ਤੁਸੀਂ ਅੱਗੇ ਕੋਈ ਜੋਬ ਵਗੈਰਾ ਕੀਤੀ ਕਿ ਨਹੀਂ ਕੁਛ
ਘਾਰ ਹੀ ਹੁਣੀ ਆ ਜੋਬ ਤੇ ਲਈ ਕਿਉਂਕਿ ਮੈਰਿਜ ਮੇਰੀ ਹੋਈ ਸੀ ਉਦੋਂ ਮਦਰ ਇਨਲੋ ਬੜੇ ਬਿਮਾਰ ਸਨ।
ਫੇਰ ਤਿੰਨ ਚਾਰ, ਸ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਰਹੀ ਫਿਰ ਬਸ ਉਹ ਕੰਮਾਂ ਚ ਹੀ ਉੱਧਰ ਰੁੱਝ ਗਏ ਫੇਰ
ਆਹੋ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਜੇ ਬੰਦਾ ਵਿਆਹ ਤੋਂ ਪਹਿਲੇ ਸ਼ੁਰੂ ਕਰਦੇ ਨਾ ਜੋਬ ਫਿਰ ਤਾਂ ਠੀਕ ਬਾ ਮਤਲਬ ਹੁੰਦੇ ਤੁਸੀਂ ਕੋਈ ਬਾਅਦ ਚ ਜਾ ਕੇ ਸ਼ੁਰੂ ਕਰਨੀ ਉਹ ਚੀਜ਼ ਹੋਈ ਨਹੀਂ ਪਾਦੀ ਇੱਕ ਤੇ ਹਾਂ ਇੱਕ ਤੇ ਨਾ ਮਤਲਬ ਉਹ ਥੜ੍ਹ ਸਾਡੇ ਤੇ ਜਿ਼ੰਮੇਵਾਰੀ ਜਾਂਦੀ ਹੈ ਪਹਿਲੇ ਵਿਹ ਤੋਂ ਪਹਿਲੇ ਅਸੀਂਰੀ ਮਾਈਡ ਹੁਨੇ ਆ ਕੋਈ ਘਰ ਦੀ ਜ਼ਿੰਮੇਵਾਰੀ ਨਹੀਂ ਇਹ ਬੜਾ ਫ਼ਰਕ ਪੈਂਦਾ। ਉਹ ਤੇ ਅਧੀਆਂ ਹਾਂ ਉਹ ਇਸ ਕਰਕੇ ਚਲੋ ਜੋ ਬਾਕੀ ਠੀਕ ਹੈ ਤੁਹਾਡੀੇ ਹੂੰ
ਉਹ ਇਹ ਤੇ ਹੈ ਬੰਦਾ ਫੇਿਰ ਹੁਣ ਇੱਕ ਪਾਸੇ ਪੈਰ ਮਾਰੇ ਦੋਨਾਂ ਪਾਸੇ ਤਾਂ ਮਾਰੇ ਨੀ ਜਾਂਦੇ ਘਰ ਦਾ ਵੀ ਕਰੇ ਬਾਹਰ ਦਾ ਵੀ ਦੇਖ
ਹਾਂ ਇਹ ਤੇ ਹੈਗਾ ਨਾਲ ਮੈਂ ਦੇਖਿਆ ਜਿਨਾਂ ਦਾ ਬਿਜਨਸ ਹੁੰਦਾ ਉਹ ਥੋੜੇ ਘੱਟ ਹੀ ਪਸੰਦ ਕਰਦੇ ਕਈ ਵਾਰ
ਉਹ ਕਦੀ ਕਿਹਾ ਹੀ ਨਹੀਂ ਉਹਨਾਂ ਨੇ ਹਾਂਜੀ ਇਹ ਵੀ ਗੱਲ ਹੋ ਜਾਂਦੀ ਹੈ
ਬਈ ਥੋੜ੍ਹੀ ਕੁਛ ਕਈ ਹੁੰਦੇ ਕੁਛ ਚਲੋ ਨੀਡ ਹੈ ਕਿਸੇ ਨੂੰ ਫ ਕਈਆਂ ਨੂੰ ਵੈਸੇ ਪਸੰਦ ਨੀ ਆਪਣਾ-ਆਪਣਾ ਸੁਭਾਵ ਸਭ ਦਾ
ਹਾਂਜੀ ਹਾਂ ਆਪਣੀ ਨੇਚਰ ਹੁੰਦਾ ਕਦੇ ਕਿਹਾ ਵੀ ਨੀ ਇਹਨਾਂ ਨੇ, ਇਹਨਾਂ ਬ ਪਾਪਾ ਨੇ ਇਹਨਾਂ ਦੇ ਬਈ ਜੋਬ ਵਗੈਰਾ ਕੁਛ
ਹਾਂ,
ਕਰੋਗੇ ਉਹ ਉਹ ਪਤਾ ਸੀ ਮਦਰ ਬਿਮਾਰ ਹੈ ਫਿਰ ਦੇਖੇਗਾ ਕੌਣ ਕੱਲੀ ਹੈ ਨਾ ਕਿਉਂਕਿ ਮੇਰੇ ਅਹ ਹਸਬੈਂਡ ਵੈਸੇ ਤੇ ਤਿੰਨ ਬ੍ਰਦਰ ਨੇ ਇੱਧਰ ਕੱਲੀ ਹੁੰਦੀ ਸੀ ਮੈਂ ਆਪਣੀ ਮਦਰ ਇਨਲੋ
ਅੱਛਾ-ਅੱਛਾ ਤੇ ਬਾਕੀ ਤੁਹਾਡੇ ਦੇਵਰ ਜਾਂ ਜੇਠ ਜੋ ਉਹ ਕਿੱਥੇ ਤਿੰਨ ਬ੍ਰਦਰ
ਉਹ ਇੱਕ ਫਰੀਦਾਬਾਦ ਹੀ ਹੁੰਦੇ ਨੇ ਇੱਕ ਇੱਕ ਸੰਗਰੂਰ ਹੀ ਨੇ ਨਾਲ ਹੀ
ਹਾਂ ਬਸ ਨਾਲ ਫਿਰ ਮਦਰ ਜਿਹਨਾਂ ਕੋਲ ਹੋਏਗੀ ਜਿੰਮੇਵਾਰੀ ਉਹਨਾ ਦੀ ਥੋੜ੍ਹੀ ਬਣਦੀ, ਜਾਂਦੀ ਹੈ ਨਾ ਦੇਖਣਾ ਜੇ ਸਭ ਇਹ ਵੀ ਚੀਜ਼ ਹੋ ਜਾਂਦੀ
ਇਹ ਤੇ ਹੈ ਹੀ ਹੈ ਫਿਰ ਦੇਖਣਾ ਪੈਂਦਾ ਨਾ ਕਰੋ ਤੇ ਫੇਰ ਬਸ ਜੋ ਹੁਣ ਸਾਡਾ ਹੀ ਕੰਮ ਹੈ ਫਰਜ਼ ਸਾਡਾ ਨਿਭਾਉਣੇ ਪੈਂਦੇ ਨੇ
ਹੂੰ ਤੇ ਹੁਣ ਠੀਕ ਤੁਹਾਡੇ ਮਦਰ ਇਨ ਲੋ
ਨਹੀਂ ਹੁਣ ਤਾਂ ਡੈਥ ਹੋ ਗਈ ਸੀ ਉਹਨਾਂ ਦੀ ਦੋ ਹਜ਼ਾਰ ਤੇਰ੍ਹਾਂ ਚ
ਅੱਛਾ-ਅੱਛਾ ਹੋਰ ਡੈਥ ਇਹ ਵੀ ਹੋ ਗਿਆ ਹਾਂ ਦੋ ਹਾਰ ਤੇਰਾਂ ਚ ਹੀ ਮੇਰ ਹਾਂ ਮੇਰੀ ਵੀ ਮਦਰ ਇਨਲੋਅ ਦੀ ਡੈਥ ਹੋ ਗਈ ਦੋ ਹਜ਼ਾਰ ਤੇਰਾਂ ਚ ਹੀ,
ਅੱਛਾ,
ਪਰ ਹਾਂ ਮੇਰੀ ਉਦੀ ਸੱਸ ਠੀਕ ਠਾਕ ਸੀਗੀ ਮੈਂ ਘੁੰਮ ਫਿਰ ਕੇ ਆਈ ਹੈ। ਅਛੀ ਤਰਾ
ਅੱਛਾ, ਅੱਛਾ ਜੀ
ਸ਼ੂਗਰ ਦੀ ਪ੍ਰੋਬਲਮ ਸੀ ਨਾ ਪਤਾ ਨੀ ਕੀ ਅਚਾਨਕ ਹੀ ਸਾਇਲੈਂਟ ਅਟੈਕ ਆਯਾ। ਘੁੰਮ ਫਿਰ ਕੇ ਇਥੇ ਵੰਡਰਲੈਂਡ ਹੈ ਈ ਹੈਗੀ ਜਗ੍ਹਾ ਉੱਥੇ ਘੁੰਮਣ ਗਏ ਹੋਏ ਸੀਗੇ, ਮੇਰੀ ਨਨਾਨ ਆਈ ਹੋਈ ਸੀਗੀ।
ਅੱਛਾ, ਅੱਛਾ ਜੀ
ਤੇ ਬਸ ਅਚਾਨਕ ਇ ਪਹਿਲੋ ਆਏ ਘੁੰਮ ਫਿਰ ਕੇ ਘਰ ਆਏ ਬ ਟਾਈਮ ਦਾ ਕੁਛ ਪਤਾ ਨੀ ਨਾ
ਹਾਂਜੀ, ਨਹੀਂ ਮੇਰੇ ਮਦਰ ਇਨਲੋ ਤੇ ਬਿਮਾਰ ਹੀ ਸਨ ਉਹਨਾਂ ਨੂੰ ਠੀਯੇ ਦੀ ਪ੍ਰੋਬਲਮ ਬੜੀ ਜ਼ਿਆਦਾ ਸੀ, ਹ ਪੇਨ ਸੀ ਹੱਡੀਆਂ ਚ ਬਹੁਤ ਜ਼ਿਆਦਾ ਦਰਦ ਕਾਫੀ ਪੀਜੀ ਆਈ ਤੋਂ ਉਹਨਾਂ ਦੇ ਟਰੀਟਮੈਂਟ ਚੱਲ ਹੀ ਰਹੀ ਸੀ ਮੇਰੇ ਵਿਆਹ ਤੋਂ ਪਹਿਲਾਂ ਹੀ।
ਅੱਛਾ, ਅੱਛਾ, ਅ ਫਿਰਰ ਥੋੜ੍ਹਾ ਬੰਦਾ ਦਾ ਮਾਇੰਡ ਵੀ ਵਿਆਹ ਤੋਂ ਪਹਿਲੇ ਹੁੰਦਾ ਕਿ ਵੀ ਪਤਾ ਹੈ, ਕਿ ਸੱਸ ਠੀਕ ਨਹੀਂ ਹੈ ਜਿੰਮੇਵਾਰੀ ਮੇਰੇ ਤੇ ਹੀ ਆਉ।
ਹਾਂ ਹਾਂਜੀ ਇਹ ਤੇ ਹੈ, ਇਹ ਤੇ ਹਾਂ ਬਸ ਫੇਰ ਮੇਰੇ ਵਿਆਹ ਤੋਂ ਬਾਅਦ ਇੱਕ ਦੋ ਵਾਰ ਉਹ ਬੇਚਾਰੇ ਗਿਰ ਵੀ ਗਏ ਪਿੱਛੋਂ ਬੈਕ ਉਹਨਾਂ ਦੀ ਉਹ ਫਰੈਕਚਰ ਹੋ ਗਿਆ ਸੀ, ਬੈਕ ਤੇ ਫੇਰ ਤੇ ਬਿਲਕੁਲ ਹੀ ਉੱਠੇ ਨੀ ਦੋ ਤਿੰਨ ਸਾਲ ਰਹੇ ਮੰਜੇ ਤੇ ਹੀ।
ਹਮ।
ਜਿਆਦਾ ਦਿੱਕਤ ਆ ਗਈ ਸੀ, ਤੇ ਬਸ ਫੇਿਰ ਇਸ ਕਰਕੇ ਘਰ ਹੀ ਸੰਭਾਲਿਆ ਫੇਰ ਬੱਚੇ ਬੱਚੇ ਹੋ ਜਾਂਣਦੇ ਫੇਰ ਜੋਬ ਕਿੱਥੇ ਸੁਜਦੀਆਂ।
ਨਹੀਂ ਫਿਰ ਤੁਹਾਡੀ ਤਾਂ ਵੈਸੇ ਪੋਸੀਬਲ ਵੀ ਨਹੀਂ ਸੀ ਜਿਸ ਤੁਹਾਡੀ ਮਦਰ ਇਨਲੋਅ ਦੀ ਕਹਿ ਲਓ ਫੇਰ ਬੱਚੇ ਵੀ ਛੋਟੇ ਕਰ ਹੀ ਨਹੀਂ ਸਕਦਾ ਬੰਦਾ। ਇਹੀਓ ਫੁਲ ਟਾਈਮ ਤੇ ਇਹੀਓ ਹੋ ਕਮ ਹੋ ਗਿਆ।
ਹਾਂ ਬਸ ਉਓਧਰੋਂ ਬੱਚੇ ਵੀ ਛੋਟੇ ਉੱਧਰੋਂ ਉਹਨਾਂ ਦੀ ਵੀ ਦਿੱਕਤ ਫੇਰ ਕਰਕੇ ਆਪਾਂ ਕਿਹਾ ਚਲੋ ਰੱਬ ਦੀ ਮਰਜ਼ੀ ਏ। ਪਰਮਾਤਮਾ ਚੰਗੇ ਲਈ ਕਰਦਾ ਜੋ ਕਰਦਾ।
ਐ ਤਾਂ ਗੱਲ ਹੈ ਹੀ ਆ।
ਹਾਂਜੀ। ਚਲੋ ਹਾਂਜੀ ਬਸ ਨਹੀਂ ਜੀ ਮੇਰੀ ਕੱਲ ਦੀ ਵਾਪ ਵਾਪਸੀ। ਕੱਲ ਜਾ ਰਹੀ ਹ ਲੈਣ ਆ ਰਹੇ ਨੇ ਕੱਲ ਤੇ ਠੀਕ ਹੈ ਜੀ ਕਰਦੇ ਫਿਰ ਗੱਲ ਓਕੇ ਜੀ। ਬਾਏ ਜੀ ਬਾਏ।